ਹੈਲੋ।
ਲੋ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ ਹੋਰਿਆ ਹਾਲ ਹੈ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ ਵਧੀਆ ਹੋਰ ਲਿਆ।
ਹਾਂਜੀ-ਹਾਂਜੀ ਤੁਸੀਂ ਕਰ ਲਿਆ।
ਹਾਂਜੀ-ਹਾਂਜੀ ਹੁਣੇ ਕੀਤਾ।
ਹਾਂਜੀ ਹੋਰ ਕਈ ਹਾਲ ਹੈ ਸ਼ਹਿਰ ਦਾ।
ਬਸ ਵੀਰੇ ਬੈਠਾ ਸੀ ਮੈਂ ਤੇ ਇਸ ਟਾਈਮ ਉੱਪਰਲੀ ਛੱਤ ਚ ਹੈਗਾ ਸੀ।
ਅੱਛਾ-ਅੱਛਾ ਮੈਂ ਵੀ ਛੱਤ ਤੇ ਸੀ ਹਵਾ ਨਹੀਂ ਚੱਲ ਰਹੀ ਪਰ ਅੱਜ।
ਹਾਂ ਗੁੰਮਸ ਹੋ ਰਹੀ ਬੜੀ।
ਹੂ ਬਹੁਤ ਗੁਮਸ ਦੋ ਦਿਨ ਬਾਰਿਸ਼ ਹੋ ਗਈ ਨਾ ਬਸ ਉਹਦੀ ਕਸਰ ਨਿਕਲ ਗੀ ਅਜ। ਅੱਜ ਕੱਲ੍ਹ ਦੇਖੋ ਬੱਚੇ ਬਾਹਰ ਹੀ ਨ ਨਿਕਲਦੇ ਖੇਲਨ ਆਸੇ।
ਆ ਬੱਚਿਆਂ ਨੂੰ ਸਾਰੇ ਹੋ ਫੋਨ, ਫੋਨ ਫੜਾਇਆ ਦੇ ਨੇ।
ਬਿਲਕੁਲ-ਬਿਲਕੁਲ। ਦੇਖੋ ਕਿੱਡੇ-ਕਿੱਡੇ ਮੋਟੇ ਚਸ਼ਮੇ ਲੱਗੇ ਤਾਂ ਵੀ ਇਹਨਾਂ ਨੂੰ ਉਹ ਨੀ ਹੈ। ਵੀ ਚਲੋ ਬਾਹਰ ਨਿਕਲੀਏ ਦੇਖੀਏ ਦੁਨੀਆ ਕੀ ਚਲਦਾ ਪਿਆ ਕੀ ਨੀ।
ਹਾਂਜੀ-ਹਾਂਜੀ।
ਬਸ ਸੁੱਤੇ ਉੱਠੇ ਫੋਨ ਫੜਾ ਦੋ ਇਹਨਾਂ ਨੂੰ। ਉਹ ਪੋਲ ਜੋ ਕੁਛ ਹੋ ਰਿਹਾ।
ਹਾਂਜੀ।
ਪਹਿਲੇ ਟਾਈਮ ਚ ਤੇ ਬਹੁਤ ਮਤਲਬ ਅੱਧੇ ਸਾਰੇ ਬੱਚੇ ਤਾਂ ਬਾਹਰ ਹੀ ਖੇਲਦੇ ਰਹਿੰਦੇ ਸੀ।
ਹਾਂਜੀ-ਹਾਂਜੀ ਉਹ ਤੇ ਹੈ।
ਬਹੁਤ ਫਿੱਟ ਰਹਿੰਦੇ ਸੀ ਪਹਿਲੇ। ਏਹ ਨੀ ਕਿ ਪੂਰਾ ਦਿਨ ਹੀ ਬਾਹਰ ਖੇਲਦੇ ਰਹੋ ਲਿਮਿਟ ਚ ਰਹਿਣਾ ਚਾਹੀਦਾ ਸਾਰਾ ਕੁਛ।
ਹਾਂਜੀ।
ਫੋਨ ਵੀ ਲਿਮੀਿਟਿਡ ਚ ਹੋ ਗਿਆ ਖੇਲ ਵੀ ਆਪਨਾ ਸਟੱਡੀ ਵੀ। ਅੱਜ ਕੱਲ ਤੇ ਕਈ ਬੱਚੇ ਐਸੇ ਨੇ ਸਟੱਡੀ ਚ ਲ ਲੱਗੇ ਰਹਿੰਦੇ ਨੇ ਚੌਵੀ ਘੰਟੇ ਬਾਹਰ ਨਿਕਲਦੇ ਨਹੀ ਨਿਕਲਦੇ ਨਹੀ ਬਾਹਰ ਬਿਲ
ਉਹ ਤੇ ਹੈ ਤੁਹਾਡੀ ਗਲ ਠੀਕ ਹੈ।
ਹਾਂਜੀ-ਹਾਂਜੀ। ਤੇ ਦੂਜੀ ਤਰਫ ਕਈ ਬੱਚੇ ਖਾਲੀ ਫ਼ੋਨ ਚ ਬੜੇ ਰਹਿੰਦੇ ਰਹਦੇ ਨੇ ਬਾਹਰ ਹੀ ਨੀ ਨਿਕਲਦੇ।
ਹਾਂਜੀ-ਹਾਂਜੀ। ਕਈ ਕਹਿੰਦੇ ਨੇ ਵੀ ਅਸੀਂ ਇਨਡੋਰ ਗੇਮਸ ਖੇਲ ਲੈਨੇ ਆ ਕੈਰਮ ਬੋਰਡ ਵਗੈਰਾ। ਤੇ ਚੈੱਸ ਵਗੈਰਾ ਉਹਦੇ ਨਾਲ ਮੈਂ ਮੰਨਨਾ ਖੇਡਦੇ ਚਲੋ ਉਹਦੇ ਨਾਲ ਖਾਲੀ ਬ੍ਰੇਨ ਸ਼ਾਰਪ ਹੋ ਸਕਦਾ ਥੋੜ੍ਹਾ ਜਿਹਾ। ਪਰ ਆਪਣੀ ਬੋਡੀ ਵਗੈਰਾ ਫਿੱਟ ਨੀ ਰਹ ਸਕਦੀ ਉਹਦੇ ਨਾਲ।
ਉਹ ਤੇ ਹੈ ਇਨਡੋਰ ਤੇ ਆਊਟਡੋਰ ਦਾ ਵੀ ਇਹ ਡਿਫਰੈਂਸ ਹੁੰਦਾ ਹੈ। ਇਨਡੋਰ ਗੇਮ ਹੋ ਗਈ ਨਾ ਜਿਵੇਂ ਕਿ ਅਸੀਂ ਕ੍ਰਿਕਟ ਖੇਡਦੇ ਹਾਂ। ਇੰਡੋਰ ਵਿਚ ਨੈੱਟ ਦੇ ਅੰਦਰ
ਨਹੀਂ ਉਹ ਇੱਕ ਤਰ੍ਹਾਂ ਦਾ ਬਾਹਰ ਹੀ ਨ ਆਇਆ ਵਾਜੀ ਸਾਡਾ।
ਨਹੀ-ਨਹੀ ਸਮਝੇ ਨੀ ਤੁਸੀਂ ਮੇਰੀ ਗੱਲ।
ਹਾਂਜੀ ਹਾਂਜੀ
ਜਿਹੜਾ ਇੰਡੋਰ ਹੁੰਦਾ ਹੈ ਨਾ ਇੰਡੋਰ ਹੁੰਦਾ ਹੈ ਜਿਹੜਾ, ਅਸੀਂ ਜਿਵੇਂ ਕਿ ਹੁਣ ਤੁਸੀਂ ਸਟੇਡੀਅਮ ਨਾਲੋਂ ਕੋਈ ਨੈਟਾ ਹੁੰਦਾ ਹੈ ਨੈਟ ਲ ਕਵਰ ਹੁੰਦਾ ਹੈ ਨੈਟ। ਉਹਦੇ ਚ ਹੁੰਦੀ ਹੈ ਕਿ ਬੋਲ ਅੰਦਰ-ਅੰਦਰ ਰਹਿੰਦੀ ਹੈ।
ਇਨਡੋਰ ਉਹ ਨਹੀਂ ਹੁੰਦਾ ਭਾਜੀ ਗਲਤ ਸਮਝ ਰਹੇ ਤੁਸੀ ਇਨਡੋਰ ਹੁੰਦਾ ਜੀਵੇ ਕੈਰਮ ਬੋਰਡ ਹੋ ਗਈ ਬੋਰਡ ਗੇਮਸ ਹੋ ਗੀ। ਇਨਡੋਰ ਉਹਨੂੰ ਕਹਿੰਦੇ ਨੇ, ਆਊਟਡੋਰ ਕਹਿੰਦੇ ਜਿਹੜੀ ਫਿਜੀਕਲ ਐਕਟੀਵਿਟੀਜ਼ ਹੋ ਗੀ। ਤੁਸੀਂ ਮਤਲਬ ਲੋਜਿਕ ਠੀਕ ਲਾਇਆ ਆਪਨਾ। ਕਿ ਇੰਡੋਰ ਵਾਲਾ ਦਰਵਾਜ਼ੇ ਅੰਦਰ ਉਹ ਲੋਜਿ ਠੀਕ ਲਾਇਆ ਪਰ ਉਹ ਨੀ ਹੁੰਦਾ। ਇਨਡੋਰ, ਮਤਲਬ ਜਿਹੜੀ
ਜਿਹੜਾ ਸਮੈਸਟਰ ਹੈਗਾ ਓ ਐਸਾ ਹੀ ਚਲਦੇ ਨੇ ਮੱਤਲਬ ਓ ਤੇ ਸਾਡੇ ਤੁਹਾਡੇ ਹੈਡ ਮਾਸਟਰ ਨੇ ਤੇਰੇ ਇੰਡੋਰ ਹੋ ਗਏ ਨੇ ਚੈਸ, ਵਗੈਰਾ ਹੋ ਗਈ।
ਇੰਡੋਰ ਹੋ ਗਈ, ਜਿੜੀ ਬੋਰਡ ਗੇਮਸ ਹੋ ਗਈ, ਇੰਡੋਰ ਉਹਨੂੰ ਕਹਿੰਦੇ ਨੇ।
ਕਿ ਡੋਰਿੰਗਗੈ ਵਗੈਰਾ, ਹੋ ਗਿਆ ਨਾ
ਹਾਂਜੀ, ਆਊਟਡੋਰ, ਜਿਵੇਂ ਕ੍ਰਿਕਟ, ਹੋ ਗਿਆ ਫੁੱਟਬੋਲ, ਹੋ ਗਿਆ। ਲੋੌਜਿਕ ਠੀਕ ਲਾਇਆ, ਪਰ ਡਿਫਰੈਂਸ ਵਧਦਾ, ਉਹ ਨਹੀਂ ਵਧਦਾ ਤੁਸੀਂ, ਲੋਜਿਕ ਠੀਕ ਲਾਇਆ, ਬਈ ਦਰਵਾਜ਼ੇ ਉਹ ਨੈੱਟ ਦੇ ਅੰਦਰ ਖੇਲਦੇ ਹਾ, ਅਸੀਂ ਲੋਜਿਕ, ਠੀਕ ਸੀ ਤੁਹਾਡਾ। ਪਰ ਉਹ ਹੈਲੋ ਨੀਨਾ, ਡਿਫਰੈਂਸ ਹੈ ਨਈ ਬਣਦਾ, ਏਦਾ
ਅੱਛਾ, ਜੀ ਅੱਛਾ, ਨਹੀਂ ਮੈਂ ਤਦ ਪੁੱਛਿਆ ਨਾ ਮੈਂ ਕਿਹਾ, ਤੁਸੀਂ ਤੁਹਾਨੂੰ ਨੋਲੈਜ ਹੋਏਗੀ ਥੋੜ੍ਹੀ
ਹਾਂਜੀ ਹਾਂਜੀ ਬਾਕੀ, ਖੇਲਣੀ ਚਾਹੀਦੀ ਏ? ਤੁਹਾਨੂੰ ਪਤਾ, ਹਰ ਚੀਜ਼ ਲਿਮਟਿਡ ਚ, ਠੀਕ ਹੁੰਦੀ ਹੈ। ਚੈੱਸ ਲਾ ਲਓ, ਚੈੱਸ ਵੀ ਬਹੁਤ ਮਤਲਬ ਵਧੀਆ ਖੇਲਣ ਵਾਸਤੇ, ਬਰੇਨ ਸ਼ਾਰਪ, ਹੁੰਦਾ ਉਹਦੇ ਨਾਲ ਪਰ ਬੋਡੀ ਨੂੰ, ਫਿੱਟ ਰੱਖਣ ਵਾਸਤੇ, ਤੁਸੀਂ
ਫਿਜਿਕਲ, ਐਕਟਿਵ ਵਿਟੀ ਕਰਨੀ ਪੈਂਦੀ ਹੈ, ਫਿਰ ਜਿੰਮ ਨਈ, ਕਰਨੀ ਪੈਂਦੀ ਬੱਚੇ ਅੱਜ ਕੱਲ ਕਰਦੇ ਹੀ ਨਹੀਂ ਓ ਤੇ ਏਨੇ ਤੱਕ ਕੁਛ, ਕਰਦੇ ਹੀ ਨਈ, ਅੱਜ ਕੱਲ ਦੇ ਬੱਚੇ ਤੇ
ਉਹ, ਅੱਜ ਕੱਲ ਦੇ, ਬਸ ਬਸ ਬਸ।
ਉਹਨੂੰ ਤੁਸੀਂ ਖਿਡਾਓ ਕਹੋ ਕਹਿੰਗੇ ਵੀ ਖੇਲੋ ਕਰੋ ਖੇਲਣ ਗੇ ਆ ਕੇ ਉਹ ਥੱਕ ਥੱਕ ਬੜੀ ਜਲਦੀ ਜਾਂਦੇ ਨੇ,
ਉਹ ਥਕ ਰੋਜੇ ਲਈ ਚਲਦੇ ਨੇ ਜੇ ਤੁਸੀਂ ਪਹਿਲੇ ਉਹਨੂੰ, ਬੈਟਿੰਗ ਤੇ ਖੜਾ ਕਰੋਗੇ, ਉਹਨੂੰ ਬੈਟ ਹੀ ਨਹੀਂ ਫੜਨਾ, ਆਏਗਾ
ਉਹ, ਤੇ ਹੈ।
ਫੜ੍ਹਦੇ, ਕਿਵੇਂ ਨੇ ਬੈਟ?
ਓ
ਬਸ, ਵਧੀਆ ਜੀ ਅੱਜ ਕੱਲ ਦੇ ਅੱਜ-ਕੱਲ ਤੇ ਜਿੰਨਾ ਮਤਲਬ ਬਾਹਰ ਨਾ ਨਿਕਲੋ ਸਾਨੂੰ ਤਾਂ ਤਾਂ ਵੀ ਇਡਾ ਅੱਛਾ, ਇਨਵਾਇਰਮੈਂਟ ਮਿਲਿਆ, ਦਿੱਲੀ ਵਾਲਿਆ ਦਾ ਹਾਲ ਕੀ ਦੇਖੋ ਏਨਾ ਪੋਲਿਊਸ਼ਨ, ਹੈ ਉੱਥੇ ਉੱਥੇ ਬਾਹਰ ਬੰਦਾ ਬਈ, ਖੇਲ ਨਹੀਂ ਸਕਦਾ ਬਾਹਰ ਆ ਕੇ, ਕਿਉਂਕਿ, ਏਡਾ ਪੋਲਿਊਸ਼ਨ ਹੈ ਸਾਹ ਚੱਲਿਆ ਉਹ, ਗੰਦਾ ਧੂੰਆ ਅੰਦਰ ਜਾਣਾ ਏ, ਉਹ ਸੌ ਬਿਮਾਰੀਆਂ ਲੱਗ ਸਕਦੀਆਂ।
ਤੁ ਸਰ ਵਡ
ਹਾਂਜੀ ਹਾਂਜੀ
ਦਿੱਲੀ, ਕਾਫ਼ੀ ਪੋਲਿਊਸ਼ਨ, ਹੈਗਾ ਨਾ
ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੇਖਣਾ, ਚਾਹੀਦਾ ਸਰਕਾਰ ਨੂੰ, ਧਿਆਨ ਦੇਣਾ ਚਾਹੀਦਾ, ਜਿਵੇਂ ਤੋਂ, ਉੱਥੇ ਏਅਰ ਏਅਰ ਕੋਈ ਫੈਨ, ਲਾ ਦੇਣ
ਸਹੀ, ਗੱਲ ਹੈ ਤੁਹਾਡੀ ਵੀ
ਜੀਵੇ, ਬਲੇ ਵੇ ਤੇਰੇ ਹਾਈਵੇ ਵਗੈਰਾ, ਮਤਲਬ ਸਾਫ ਸਫਾਈ ਰੱਖਣ ਦੇਖੋ, ਕਿੱਨਾ ਟੂਰਿਸਟ ਆਉਂਦਾ ਫਰੈਸ਼, ਘੁੰਮਣ ਵਗੈਰਾ, ਹਾਂ--ਹਾਂ ਜੇ ਜਿਹੜਾ ਆਂਦਾ, ਕੰਪਲੇਨ ਕਰਕੇ ਜਾਂਦਾ, ਅਜ ਤੋਂ ਬਾਅਦ ਨੀ ਆਣਾ
ਉਹ ਤਾਂ, ਪੋਲਿਊਸ਼ਨ ਹੀ ਬਹੁਤ ਏ, ਔਰ ਗੰਦ ਬਹੁਤ ਪੈ, ਗਿਆ ਦਿਵਾਲੀ ਕੋਲ, ਹੋਰ ਹੋ ਜਾਂਦਾ ਏ
ਉਹ ਤੇ ਵਾਜੀ ਮੈਂਸਾਂ ਸਾਹ ਲੈਣ ਉਹ। ਸਾਹ ਲੈਣ ਲਈ ਹਵਾ ਨੀ ਏ ਦਿੱਲੀ ਚ ਜਰੀਲੀ ਹਵਾ ਚੱਲ ਰਹੀ ਇਸ ਟਾਈਮ।
ਓਹ ਤੇ ਹੈ।
ਜਿੱਡਾ ਪੋਲਿਊਸ਼ਨ ਏ।
ਸਹੀ ਗੱਲ ਹੈ।
ਤੁਸੀਂ ਦੇਖੋ ਜਿਵੇੈਂ। ਠੰਡਾ ਚ ਧੁੰਦ ਹੁੰਦੀਆਂ ਠੰਡਾ ਮੁੱਕ ਜਾਂਨ ਗੀਆਂ ਨਾ ਇੱਥੇ। ਤਾਂ ਵੀ ਉੱਥੇ ਧੁੰਦ ਰਹੰਦੀ ਹਲਕੀ ਹਲਕੀ।
ਉਹ ਤੇ ਹਾਂ।
ਤ
ਤੁਸੀਂ ਦੀਵਾਲੀ ਤੋਂ ਅਗਲੇ ਦਿਨ ਈ ਵੇਖ ਲੈਣਾ ਐਵੇਂ ਲੱਗਦਾ ਜਿੰਵੇ ਧੁੰਦ ਪਈ ਹੋਈ ਏ। ਹੁੰਦਾ ਪਿਆ ਪੋਲਿਊਸ਼ਨ ਏ। ਇਹ ਦੁਸਹਿਰੇ ਟਾਈਮ ਜਿਹੜਾ ਜਦੋਂ ਰਾਵਣ ਫੂਕਦਾ ਆ ਤਦ ਵੇਖ ਲੋ।
ਇਹ ਤਾਂ ਇਹ ਪਾਜੀ ਇੰਟਰਨਲ ਪ੍ਰੋਬਲਮਸ ਹੋ ਜਾਂਦੀ ਆ ਦੇਖੋ ਉੱਥੇ ਕਿੱਡੇ। ਬਿਮਾਰ ਰੇਂਦੇ ਨੇ।
ਉਹ ਤੇ ਹੈ ਤੁਹਾਡੀ ਗੱਲ ਠੀਕ।
ਹਾਂਜੀ ਹਾਂਜੀ। ਏਡੀ ਵੱਡੀ ਵੱਡੀ ਬਿਮਾਰੀਆਂ ਲੱਗ ਜਾਂਦੀਆਂ ਹੈ ਟਿਊਮਰ ਵਗੈਰਾ। ਇਹੀਓ ਨਿਕ ਇਹੀਓ ਲੱਗਦੀਆਂ ਐਲਰਜੀ ਵਗੈਰਾ ਹੋ ਕੇ ਪਹਿਲੇ ਸਟਾਰਟ ਹੁੰਦੀਆਂ ਹੌਲੀ ਹੌਲੀ। ਫਿਰ ਇੱਕੋਦਮ ਵੱਡੀ ਹੋ ਜਾਂਦੀ ਏ।
ਹੁੰਮ
ਹਾਂਜੀ ਹਾਂਜੀ।
ਅ ਬਸ ਜੀ ਬਸ ਵਧੀਆ ਮੈਂ ਕਿਹਾ ਭਰਾ ਨੂੰ ਫੋਨ ਹੀ ਲਾ ਲਈਏ।
ਅੱਛਾ ਅੱਛਾ ਨਹੀਂ ਫੋਨ ਤੇ ਮੈਂ ਲਾਇਆ।
ਹੁਣ ਤੇ ਤੁਹਾਡੇ ਗੱਲ ਠੀਕ ਏ ਪਰ ਗੱਲ ਵੇਲੇ ਬੈਠੇ ਸੀ ਨਾ। ਐਂ ਥੋੜਾ ਟਾਈਮ ਪਾਸ ਹੋ ਜ਼ਾਂਦਾ।
ਅੱਛਾ ਅੱਛਾ ਤੁਸੀਂ ਕਰਦੇ ਨੀ ਫੋਨ ਮੈਂ ਈ ਕਰਦਾ ਹਰ ਵਾਰ।
ਮੈਰੀ ਹਜੇ ਸਟਾਰਟ ਨਈ
ਅੱਛਾ।
ਹੋਰ ਸੁਣਾਓ।
ਵਧੀਆ ਤੁਸੀਂ ਰਜਿਸਟਰ ਨਈ ਕਰਵਾਯਾ ਆਪਣਾ ਆਪਣਾ। ਅਪਨਾ ਨੰਬਰ ਤੁਸੀਂ ਰਜਿਸਟਰ ਨੀ ਕਰਾਇਆ।
ਨੀ ਕਰਾਈਆ ਸਭ ਹੋਇਆ ਮੇਰਾ ਤੇ।
ਅੱਛਾ ਕਦੋਂ ਕਰਾਇਆ ਸੀ
ਕਾਫੀ ਟਾਈਮ ਹੋ ਗਿਆ ਸੰਡੇ ਸੰਡੇ।
ਸੰਡੇ ਇਹ ਵਾਲੇ।
ਹਾਂਜੀ।
ਆ ਜਾਨਾ ਚਾਹੀਦਾ ਸੀ ਹੁਣ ਤੱਕ ਤੇ।
ਬਸ ਵੇਖੋ ਦੇਖੋ ਹੁਣ। ਅੱਛਾ ਭਾਜੀ ਫਿਰ ਤੁਹਾਡਾ ਇੰਟਰਸਟ ਕਿਹਦੇ ਚ ਹੈਗਾ ਸਪੋਰਟਸ ਵਗੈਰਾ ਚ ਹੈ ਇੰਟਰਸਟ।
ਹਾਂਜੀ ਹਾਂਜੀ ਬਿਲਕੁਲ ਬੜਾ ਖੇਲਿਆ ਕ੍ਰਿਕਟ ਸ਼ੁਰੂ ਹੁੰਦਿਆਂ ਤੇ ਬਹੁਤ ਕ੍ਰਿਕਟ ਖੇਲਿਆ ਸੀ
ਵਧੀਆ ਵਧੀਆ ਤੇ ਮਤਲਬ ਕਿ ਸਕੂਲ ਵਗੈਰਾ ਖੇਲਦੇ ਹੋ ਆ ਡਿਸਟ੍ਰਿਕਟ ਲੈਵਲ ਤੇ ਖੇਡੇ ਹੋ।
ਨਹੀਂ ਨਹੀਂ ਉੱਥੇ ਏਡਾ ਕੁਛ ਸਪੋਰਟ ਨਹੀਂ ਮਿਲਿਆ। ਡਿਸਟ੍ਰਿਕ ਜਾਦਾ ਇ ਏ ਅਕੈਡਮੀ ਕੀਤੀ ਸੀ ਜੁਆਇਨ ਦੋ ਤਿੰਨ ਮਹੀਨੇ। ਫਿਰ ਟੈਨਥ ਟੈਨਥ ਸੀ ਤਾਂ ਕਰਕੇ ਛੱਡ ਤੀ।
ਹਮ ਹਮ।
ਬਸ ਜੀ। ਸਾਫ਼ ਦੱਸਾਂ। ਇੱਥੇ ਮਤਲਬ ਕਰੀਅਰ ਨੀ ਆ ਕ੍ਰਿਕਟ ਦਾ। ਬਿਲਕੁਲ ਜੀ। ਕਿਉਂਕਿ ਇੱਕ ਤੇ ਕਪੀਟੀਸ਼ਨ ਏਡਾ। ਤੇ ਇੱਕ ਤੇ ਉੱਤੇ ਅਲੇ ਜਿਹੜੇ ਊਫਿਸਰ ਹੁੰਦੇ ਨੇ, ਮਤਲਬ ਊਅਫਸਰ ਹੁੰਦੇ ਨੇ। ਉਹ ਮੰਗਦੇ ਨੇ ਰਿਸ਼ਵਤ। ਹਾਂ, ਵੀ ਬੋੜੀ ਬੜੀ ਉਈ ਛੋਟੀ- ਮੋਟੀ ਨੀ ਮੰਗਦੇ ਲੱਖਾਂ ਚਗਦੇ ਲੱਖਾਂ।
ਹੁਣ ਤੇ। ਮਿਡਲ ਕਲਾਸ ਬੰਦਾ ਕਿੱਥੋਂ ਅਫੋਰਡ ਕਰੇਗਾ।
ਕਿੱਥੋਂ ਆ ਜੀ। ਉਹ ਸਾਡੇ ਸੁਪਨਾ ਹੀ ਰਹਿ ਜਾਂਦਾ। ਹਾਂ। ਵੀਈ ਕ੍ਰਿਕਟਰ ਬਣਨਾ ਸੀ ਸੁਪਨਾ ਹੀ ਰਹਿ ਜਾਂਦਾ।
ੳਹ ਤੇ ਹੇ ਸਾਡੀ ਗੱਲ।
ਜੇ ਸਟੇਟ ਹੁੰਦੀ ਨਾ ਦੂਜੀ ਜਿਵੇਂ ਕਿਧਰੇ ਪੰਜਾਬ ਵਗੈਰਾ। ਉੱਥੇ ਜਿਵੇਂ ਵੱਡੀ- ਵੱਡੀ ਅਕੈਡਮੀਆਂ ਉੱਥੇ ਬਣ ਸਕਦਾ ਸੀ। ਸਿਸਟਮ ਬਈ ਕਿਉਂਕਿ ਕਈ ਐ ਨਹੀਂ ਹੈ। ਮਤਲਬ ਇਹ ਨੀ ਹੈ ਕਿ ਸਰ ਸਿਰਫ਼ ਅਮੀਰ ਲੋਕ ਜਾ ਸਕਦੇ ਨੇ। ਬਾਕੀ ਕਈ ਹੈ ਨੇ। ਮਿਡਲ ਕਲਾਸ ਵੀ ਗਏਦੇ ਨੇ ਉਹਦੇ ਜਿਵੇਂ ਕੋਈ ਵਧੀਆ ਜਿਹਾ ਉਹਨਾਂ ਨੂੰ ਕੋਚ ਮਿਲ ਗਿਆ। ਤਾਂ ਉਹਨੇ ਅੱਗੇ ਸਿਫਾਰਸ਼ ਲਈ ਬਹੁਤ ਵਧੀਆ ਖੇਲਦਾ ਹੈ। ਟੈਸਟ ਕਰੋ। ਉਹ ਤਾਂ ਕਰਕੇ ਉਹਨਾਂ ਕਰਕੇ ਹੀ ਉਹੀ ਉਹ ਖੇਲ ਸਕਦੇ ਨੇ ਜਿਹੜੇ ਤੁਹਾਨੂੰ ਕੋਚ ਵਧੀਆ ਸੁਭਾਅ ਦੇ ਮਿਲ ਗਏ। ਜੇ ਮਿਲ ਗਿਆ ਨਾ। ਰਿਸ਼- ਰਿਸ਼ਵਤ ਵਾਲੇ ਉਹਨਾਂ ਨੇ ਕਹਿਣਾ। ਅਮੀਰ, ਅੱਛਾ ਨਹੀਂ ਖੇਲਣਾ ਆਉੰਦਾ ਚੱਲ ਕੋਈ ਨੀ ਵੇਖ ਲੋੋ। ਤਾਂ ਵੀ ਭੇਜ ਦਿੰਦੇ ਨੇ ਉਹ।
ਉਹਨਾਂ ਨੂੰ ਆਪਣੀ ਰਿਸ਼ਵਤਾਂ ਤੋਂ ਮਤਲਬ ਹੁੰਦਾ ਇਨਕਮ ਤੋਂ ਮਤਲਬ ਹੁੰਦਾ। ਉਹਨਾਂ ਨੂੰ
ਦੇਖੋ ਜੀ, ਆਈ ਪੀ ਐੱਲ ਟੀਮ 'ਚ ਕਿੰਨੇ ਕਿੰਨੇ ਸੌ -ਸੌ ਬੰਦਾ ਪਿਆ ਦਾ। ਉਹ ਖਾਲੀ ਪ੍ਰੈਕਟਿਸ ਚ' ਲੈ ਦਾ ਉਹਨਾਂ ਨੇ ਨੈਟ ਬੋਲਰ ਲਾ ਤੇ। ਫੀਲਡਰ ਲਾਤੇ, ਨੈਟੈਸ ਬੈਟਸਮੈਨ ਲਾਤੇ, ਬਸ।
ਉਹ ਤੇ। ਬਾਕੀ ਜਿਹੜੇ ਮੇਨ ਪਲੇਅਰ ਹੈਗੇ ਨੇ। ਉਹਥੇ ਮੇਨ ਹੀ ਰਹਿਣਗੇ।
ਉਹ ਤੇ ਬਿਲਕੁਲ- ਬਿਲਕੁਲ
ਅੱਛਾ ਭਾਜੀ। ਮੈਂ ਤੁਹਾਨੂੰ ਕਰਦਾ ਆ ਕੋਲ ਆ ਰਹੀ ਹੈ ਇੱਕ ਅਰਜੈਂਟ।
ਠੀਕ ਹੈ ਭਾਜੀ ਠੀਕ ਉਹ।
ਓਕੇ ਜੀ,